ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ।
ਹਾਂਜੀ, ਤੁਸੀਂ ਸੁਣਾਓ?
ਹਾਂਜੀ ਅਸੀਂ ਵਧੀਆ ਵਆ, ਹੋਰ ਕੀ ਕਰਦੇ ਅਸੀਂ ਬਸ ਆਏ ਸੀ ਹੁਣੇ ਗੁਰਦੁਆਰੇਓ
ਅੱਛਾ, ਹੋਰ ਸੁਣਾਓ
ਬਸ, ਬਸ ਵਧੀਆ। ਤੁਸੀਂ ਸੁਣਾਓ ਹੈਲੋ।
ਹੋਰ ਸੁਣਾਓ
ਹਾਂਜੀ ਹਾਂਜੀ ਅਸੀਂ ਠੀਕ ਹ ਬਸ, ਮੈਂ ਕਿਹਾ ਗੁਰਦੁਆਰਰੇਓ ਆਏ ਸੀ ਅਸੀਂ ਹਾਂਜੀ ਹਾਂ
ਮ ਮ ਵੀ ਵਧੀਆ,
ਹਾਂਜੀ ਪੁੱਛੋ ਕੀ ਪੁੱਛਣਾ ਸੀ, ਤੁਸੀਂ ਕੀ ਕਹਿਣ ਲੱਗੇ ਸੀ?
ਮੈਂ ਤੁਹਾਡੇ ਕੋਲ ਪੁੱਛਣਾ ਸੀ ਬਈ, ਜਿਮ ਜਾਣ ਦੇ ਕੀ ਫਾਇਦੇ ਨੇ?
ਜਿੰਮ ਜਾਣ ਦੇ ਬਥੇਰੇ ਫੈਦੇ ਨੇ। ਉਹ ਆਪਣਾ ਵਰਕ ਆਊਟ ਹੋ ਜਾਂਦਾ, ਆਪਣੀ ਫਿਟਨੈਸ ਬੋਡੀ ਠੀਕ ਰਹਿੰਦੀ ਹੈ ਵਧੀਆ ਹਨਾ ਹਾਂ ਹਾਂਜੀ, ਹਾਂਜੀ
ਅੱਜ ਕੱਲ ਕਈ ਬੰਦੇ, ਕਈ ਟ੍ਰੇਨਰ ਕਹਿ ਰਹੇ ਨੇ, ਬਈ ਬੱਚਿਆਂ ਨੂੰ ਕਹਿ ਰਹੇ ਨੇ, ਜਿਹੜੇ ਨਵੇਂ ਨਵੇਂ ਸਟਾਰਟ ਹੋਏ ਨੇ ਜਿੰਮ ਜਾਣਾ, ਉਹਨਾਂ ਨੂੰ ਕਹਿ ਰਹੇ ਨੇ ਬਾਈ ਤੁਸੀਂ ਡੱਬੇ ਲਓ, ਇਹ ਲਓ, ਇਹ ਤਾਂ ਗਲਤ ਨਾ
ਪ੍ਰੋਟੀਨਸ ਵਗੈਰਾ ਦੇ
ਹਮ।
ਹਾਂ, ਉਹ ਪ੍ਰੋਟੀਨਸ ਦੇ ਵਿੱਚ ਨੀ, ਓਦਾਂ ਆਪਣੀ ਤੁਸੀਂ ਡਾਇਟ ਲਵੋ ਦੂਸਰੀ ਹਾਂਜੀ -ਹਾਂਜੀ ਆਪਣੀ ਡਾਇਟ ਲੋ, ਹਾਂ ਡੱਬਿਆਂ ਵਿੱਚ ਕੀ ਹੈ, ਡੱਬਿਆਂ ਵਿੱਚ ਕੁਛ ਵੀ ਨੀ ਹੈ ਹਾਂ, ਜੋ ਨੈਚੁਰਲ ਓਦਾਂ ਡਾਇਟ ਲੋਗੇ ਨਾ, ਉਹ ਵਧੀਆ ਰਹਿੰਦੀ ਹੈ।
ਅੱਜ ਕੱਲ੍ਹ ਦੀ ਜਨਰੇਸ਼ਨ ਵੇਖੋ, ਡੱਬੇ ਖਾ ਕੇ ਆਪਣੀ ਜਾਨ ਲਿਆ ਰਹੀ ਹੈ।
ਹਾਂਜੀ ਹਾਂਜੀ ਹਾਂ, ਅਰੇ ਨੈਚੁਰਲ ਖਾਓ ਤੁਸੀਂ ਆਪਣਾ, ਬਥੇਰੇ ਨੇ, ਆਪਣੀ ਬਥੇਰੇ ਖਾਣ ਵਾਲੀ ਡਿਸ਼ਿਿਸ ਹੈਗੀਆਂ ਨੇ ਇਹ ਵੀ, ਅੱਜ ਕੱਲ ਤੇ
ਅੱਜ ਕੱਲ੍ਹ ਇੰਸਟਾਗ੍ਰਾਮ, ਯੂਟਿਊਬ ਤੇ ਸਾਰੇ ਬੰਦੇ ਕਹਿ ਰਹੇ ਨੇ ਬਈ--ਤੁਸੀਂ ਐਲ ਡੱਬਾ ਲਓ, ਉਹ ਡੱਬਾ ਲਓ ਉਹ ਤਾਂ ਆਪਣੀ ਉਹ ਕਰ ਰਹੇ ਨੇ ਪ੍ਰਡਿਕਸ਼ਨ ਕਰ ਰਹੇ ਨੇ, ਆਪਣੇ ਪੈਸੇ ਕਮਾ ਰਹੇ ਨੇ
ਬਿਲਕੁਲ, ਬਿਲਕੁਲ
ਹਮ, ਉਹਦੀ ਕੰਪ ਉਹ ਕੰਪਨੀ ਉਹਨਾ ਨੂੰ ਕਹਿੰਦੀ ਹੈ ਬਈ, ਆ ਬਣਾਓ ਕਿਉਂਕਿ ਉਹ ਫੇਮਸ ਹੁੰਦੇ ਨੇ
ਹਾਂਜੀ ਹਾਂਜੀ।
ੳਹੋ ੳਨਾ ਤੋ ਪੈਸਾ ਕਮਾ ਲੈਦੇ ਨੇ।
ਉਹ ਉਹ ਤਾਂ ਹੈ ਹੀ ਹੈ, ਤੁਸੀਂ ਆ ਖਾਓ ਅਹ ਖਾ ਲਓ ਦਲੀਆ ਵਗੈਰਾ ਖਾਓ। ਉਹ, ਉਹ ਵੀ ਵਧੀਆ ਰਹਿੰਦਾ ਦਲੀਆ ਵੀ
ਚਨੇ ਖਾੳ, ਉਹ
ਹਾਂ ਹੋਰ ਕੀ, ਅੰਡੇ, ਪਨੀਰ ਖਾਓ ਹਾਂਜੀ ਬਹੁਤ ਕੁਛ ਅਛਾ ਖਾਣ ਵਾਸਤੇ ਤੇ,
ਹਾਂ।
ਹਾਂ ਯਾ ਜਿੰਮ ਵੀ ਠੀਕ ਹੈ, ਯੋਗਾ ਵਗੈਰਾ ਵੀ ਠੀਕ ਹੈ। ਯੋਗਾ ਜਾਓ ਉਹ ਵੀ ਅੱਛੀ ਹੈ, ਉਹਦੇ 'ਚ ਵੀ ਬਹੁਤ ਐਕਸਰਸਾਈਜ਼ ਵਗੈਰਾ ਹੋ ਜਾਂਦੀਆਂ ਨੇ। ਪੂਰਾ, ਹਾਂ ਪੂਰੀ ਫਿਜ਼ਕਲ, ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ, ਹਾਂ ਉਹ ਵਧੀਆ ਰਹਿੰਦਾ ਆਪਣਾ, ਸਰੀਰ ਬਿਲਕੁਲ ਫਿੱਟ ਰਹਿੰਦਾ, ਚੁਸਤ ਰਹਿੰਦਾ ਸਾਰਾ ਦਿਨ ਆਪਣਾ ਸਰੀਰ ਨਾ,
ਪੂਰਾ ਦਿਨ ਤੰਦਰੁਸਤੀ ਆਂਦੀ ਸਰੀਰ ਵਿਚ
ਨਹੀਂ ਤਾਂ ਅੱਜ ਕੱਲ੍ਹ ਸੁਸਤੀ ਰਹਿੰਦੀ ਆ, ਕਿਤੇ ਦਰਦ ਹੁੰਦੀ ਹੈ, ਕਿਤੇ ਤੇ ਦਰਦ ਹੁੰਦੀ ਐ ਯੋਗਾ ਕਰਨ ਨਾਲ, ਜਾਣੀ ਕਿ ਬਿਲਕੁਲ ਠੀਕ ਰਹਿੰਦੀਆਂ ਨੇ ਹਾਂ।
ਅੱਜ-ਕੱਲ੍ਹ ਦੇ ਬੰਦੇ ਤਾਂ ਉੱਡਦੇ ਨੀ ਜਲਦੀ, ਲੇਟ ਉੱਠਣਗੇ
ਹੂੰ, ਉੱਠਦੇ ਫੋਨ ਚਲਾਂਦੇ ਹਾਂਜੀ, ਸਭ ਤੋਂ ਪਹਿਲਾਂ ਹੱਥ ਈ ਫੋਨ ਤੇ ਜਾਂਦਾ। ਸਭ ਦਾ।
ਐ ਤਾਂ ਗੱਲ ਏ। ਸਨੂੰ ਆਪਣੇ ਸਰੀਰ ਦੇ ਬਾਰੇ ਕੁਛ ਪਤਾ ਈ ਨਹੀਂ, ਬਈ ਕੀ ਕਰਨਾ ਆਪਾਂ ਕੀ ਨਹੀਂ ਕਰਨਾ।
ਹਾਂਜੀ-ਹਾਂਜੀ ਬਿਲਕੁਲ ਨੀ ਪਤਾ, ਉਹ ਤੇ ਹੈ ਈ ਆ।
ਬਸ ਜੇ ਤੁਸੀਂ ਅੱਜ ਨੈਚੁਰਲ ਬਣਾਣੀ ਸਟਾਰਟ ਕਰਦੋ ਗੇ, ਬੋਡੀ ਵਗੈਰਾ ਤੇ ਤੁਸੀਂ ਚਾਹੇ ਤੁਹਾਨੂੰ ਇੱਕ ਸਾਲ ਲੱਗ ਜਾਣ, ਚਾਹੇ ਦੋ, ਚਾਹੇ ਪੰਜ, ਸਾਲ ਲੱਗ ਜਾਣ। ਪਰ ਨੈਚੁਰਲ ਬੰਨੇਗੀ ਉਹ, ਪਰ ਅਰ ਜੇ ਤੁਸੀਂ ਡਕ ਉਹਦੇ ਨਾਲ ਡੱਬੇ ਖਾਉਗੇ, ਫੇਰ ਤਾਂ ਦਿੱਕਤ ਫੇਰ ਤਾਂ ਸਾਡ੍ਹੇ ਸਰੀਰ 'ਚ ਕੋਈ ਨਾ ਕੋਈ ਕਮੀ ਰਹੇਗੀ।
ਕਮੀ ਰਹਿ ਜਾਂਦੀ ਹਾਂਜੀ ਬਹੁਤ ਦਿੱਕਤ ਆਉਂਦੀ ਆ, ਉਹਦੇ ਨਾਲ ਵੀ ਡੱਬਿਆਂ ਨਾਲ ਤੇ ਹਾਂਜੀ-ਹਾਂਜੀ।
ਕ‌ਈ ਬੰਦੇ ਟੀਕੇ ਵੀ ਲਾਂਦੇ ਨੇ।
ਹਾਂਜੀ, ਲੰਦੇਂ ਹਾਂ।
ਹੂੰ।
ਉਹ ਤੇ ਹੈ, ਨਹੀਂ ਸਾਨੂੰ ਤੇ ਨੈਚੁਰਲ ਡਾਇ ਹਾਂ, ਨਹੀਂ ਨੈਚੁਰਲ ਡਾਇਟ ਹੀ ਲੈਣੀ ਚਾਹੀਦੀ ਐ।
ਹਮ।
ਉਹਦੇ ਵਿੱਚ ਈ ਫਾਇਦਾ ਐ, ਸਭ ਤੋਂ ਵਧੀਆ ਹੂੰ।
ਬਸ, ਸਵੇਰੇ ਉੱਠੋ ਜਾਂ ਸ਼ਾਮੀ ਜਿਮ ਜਾਓ ਜਾਂ ਸਵੇਰੇ ਜਿਮ ਜਾਓ। ਚਾਹੇ ਤੁਸੀਂ ਸਵੇਰੇ ਉੱਠ ਕੇ ਯੋਗਾ ਕਰੋ, ਬਸ ਆਪਣਾ ਸਰੀਰ ਫਿਟ ਰੱਖੋ।
ਫਿਟ, ਉਹ ਤੇ ਹੈ ਈ ਐ, ਹਾਂਜੀ ਬਿਲਕੁਲ-ਬਿਲਕੁਲ ਹੁੰ।
ਬਸ ਇਹੀ ਐ, ਸਰੀਰ ਫਿੱਟ ਰਹੇਗਾ ਤੇ ਬਾਕੀ ਸਾਰੇ ਕੰਮ ਆਸਾਨੀ ਨਾਲ ਹੋਣਗੇ।
ਹਾਂਜੀ ਉਹ ਤੇ ਹੈ ਈ ਐ, ਇਹਦੇ ਨਾਲ ਈ ਫਿੱਟ ਰਹਿੰਦੇ ਸਰੀਰ, ਸਭ ਤੋਂ ਵਧੀਆ। ਡ ਡਾਕਟਰ ਵੀ ਸਭ ਤੋਂ ਪਹਿਲਾਂ ਇਹੀ ਕਹਿੰਦੇ, ਇੱਕ ਤੇ ਸੈਰ ਕਰਨਦੇ ਨੇ ਸਭ ਤੋਂ ਪਹਿਲਾਂ ਤੇ ਸੈਰ ਕਰੋ ਸਵੇਰ ਦੀ, ਸਭ ਤੋਂ ਵਧੀਆ ਸੈਰ ਸਵੇਰ ਦੀ ਸੈਰ ਤੇ ਸਭ ਤੋਂ ਵਧੀਆ। ਸਾਰੀ ਬਿਮਾਰੀਆਂ ਨੂੰ ਠੀਕ ਤੇ ਸੈਰ ਈ ਕਰਦੀ ਐ, ਪਹਿਲਾਂ ਤੇ ਹਾਂਜੀ-ਹਾਂਜੀ ਰਨਿੰਗ ਕਰੋ, ਬਹੁਤ ਪੁੱਛਿਆ ਗਿਆ, ਹਾਂਜੀ ਉਹ ਸਾਡੀਆਂ ਖੇਡਾਂ ਨਾਲ ਵੀ ਸਾਡੀ ਬੜੀ ਐਕਸਰਸਾਈਜ਼ ਹੋ ਜਾਂਦੀ ਐ।
ਹੂੰ।
ਕਈ ਖੇਡਾਂ ਨੇ, ਹਾਂ। ਕ੍ਰਿਕਟ ਹੋ ਗਿਆ, ਬੈਡਮਿੰਟਨ ਹੋ ਗੀ ਹਾਂਜੀ-ਹਾਂਜੀ।
ਤੁਸੀਂ ਜਾਂਦੇ ਓ ਜਿੰਮ ਵਗੈਰਾ, ਯੋਗਾ ਵਗੈਰਾ ਕਰਦੇ ਓ ਐਕਸਰਸਾਈਜ਼ ਕੁਛ, ਸੈਰ ਵਗੈਰਾ
ਅਸੀਂ-ਅਸੀਂ ਵੀ ਨੀ ਕੁਛ ਕਰਦੇ, ਸੈਰ ਕਿਸੇ ਉਸੇ ਟਾਈਮ ਚਲੇ ਜਾਈਦਾ, ਹਾਂ। ਪਹਿਲਾਂ ਇੱਕ ਵਾਰੀ ਯੋਗਾ ਜੁਆਇਨ ਕੀਤੀ ਸੀ, ਉਸ ਤੋਂ ਬਾਅਦ ਕੀਤੀ ਨੀ। ਬੱਚਿਆਂ ਦੇ ਨਾਲ ਪ੍ਰੋਬਲਮ ਹੋ ਜਾਂਦੀ ਐ ਨਾ, ਬੱਚਿਆਂ ਕਿੰਨੇ ਦੇਖਣਾ ਫਿਰ, ਹਾਂ ਛੋਟੇ ਬੱਚ ਅੱਛਾ ਠੀਕ ਨੇ, ਥੋੜੇ ਵੱਡੇ ਹੋਣਗੇ ਫੇਰ ਦੇਖਾਂਗੇ।
ਹਮ।
ਹਨਾ ਹਾ ਅੱਛਾ ਫਿਰ ਹੋਰ ਦੱਸੋ ਹੈ ਨਹੀਂ ਨਹੀਂ ਹਜੇ ਤੋਂ ਕੁਛ ਵੀ ਨੀ ਹਾਂ ਅੱਜ ਗੁਰਦੁਆਰੇ ਗਏ ਸੀਗੇ ਨਾ ਬਸ ਉੱਥੋਂ ਦੇ ਲੰਗਰ ਛੱਕ ਕੇ ਆਏ ਆਾਂ
ਕਿਹੜੇ ਗੁਰੂਦਵਾਰੇ
ਅਸੀਂ ਇਏਧਰ ਪੰਜਾਬ ਹੁਸ਼ਿਆਰਪੁਰ ਆਏ ਨਾ ਉੱਥੇ ਹਰੀਆਂ ਵੇਲਾ ਗੁਰਦੁਆਰਾ ਹੈ
ਹਮ
ਹਾਂਜੀ ਉੱਥੇ ਗਏ ਸੀ ਸੱਤਵੇਂ ਗੁਰੂ ਜੀ ਦਾ ਨਾ ਜਿਹੜਾ ਸੱਤਵੇਂ ਗੁਰੂ ਸੀ ਉਹਨਾਂ ਦਾ ਗੁਰਦੁਆਰਾ ਉੱਥੇ ਉਸਦੀ ਹਾਂਜੀ ਬੜੀ ਮਾਨਤਾ ਹੈ ਨਾ ਉੱਥੇ ਗੁਰਦੁਆਰੇ ਦੀ ਕਾਫ਼ੀ ਟਾਈਮ ਹੋ ਕੇ ਗਏ ਨੀ ਸੀ ਮਂ ਚਲੋ ਚੱਲੇ ਆ ਅੱਜ
ਵਿਆਜ ਵਿੱਚ ਵੀ ਹੈਗਾ
ਹਾਂਜੀ
ਇੱਕ ਗਲਾਸ ਵਿਚ ਵਿ ਹੈਗਾ
ਹਾਂਜੀ ਹਾਂਜੀ
ਵੀ ਬੜਾ ਮਾਾਰ ਸਾਰਾ
ਅੱਛਾ ਅੱਛਾ ਹਮ ਇਹ ਤਾਂ ਸਤਵੀਂ ਪਾਤ ਸ਼ਾਹੀ ਆਏ ਸੀ ਨਾ ਆਪਣੇ ਘੋੜਿਆਂ ਨੂੰ ਉਹਨਾਂ ਨੇ ਬੰਨਿਆ ਸੀ ਇੱਥੇ ਤੇ ਬਸ ਉੱਥੇ ਵੇਲਾਂ ਵੇਲ ਨਾਲ ਕਿਸੇ ਨਾਲ ਬੰਨਿਆ ਸੀ ਉਹ ਹਰੀ ਨ ਸੀ ਹੁੰਦੀ ਕਦੀ ਵੱਡੀ ਨਹੀਂ ਸੀ ਹੁੰਦੀ ਉਹਨਾਂ ਨੇ ਘੋੜੇ ਬੜੇ ਖੁਸ਼ ਹੋਏ ਤੇ ਫੇਰ ਉਹ ਬਾਬਾ ਜੀ ਨੇ ਕਿਹਾ ਤੁਹਾਡੀਆਂ ਵ ਵਿਹਲਾਾਂ ਹਮੇਸ਼ਾ ਹਰੀਆਂ ਹੀ ਰਹਿਣਗੀਆਂ ਇਹਦੀ ਬੜੀ ਮਾਨਤਾ ਹੋਏਗੀ ਉਸ ਤੋਂ ਬਾਅਦ ਗੁਰਦੁਆਰੇ ਦਾ ਨਾਮ ਵੀ ਉਹਨਾਂ ਨੇ ਹਰੀਆਂ ਵੇਲਾ ਰੱਖ ਦਿੱਤਾ ਉੱਥੇ ਹਾਂ ਬੜੀ ਮਾਨਤਾ ਸੰਗਰਾਂਦ ਨੂੰ ਮੱਸਿਆ ਵਾਲੇ ਦਿਨ ਸੰਡੇ ਬੜੀ ਮਹਾਨਤਾ ਦੀ ਬੜੇ ਸੰਗਤ ਆਉਂਦੀ ਹੈ ਨਾ ਗੁਰਦੁਆਰਿਆਂ ਚ ਹਮ ਬਸ ਮੈ ਕਿਹਾ ਚਲੋ ਮੱਥਾ ਟੇਕ ਆਈਏ ਹ ਫੇਰ ਹੁਣੇ ਆਏ ਸੀ ਥੋੜ੍ਹੀ ਦੇਰ ਹੀ ਹੋਈਏ
ਹਮ
ਹਾਂਜੀ ਚਲੋ ਹੋਰ ਤੁਸੀਂ ਦੱਸੋ
ਆਪ ਹੁ ਣੇ ਰੋਟੀ ਖਾਧੀ ਹੈ
ਅੱਛਾ ਅੱਛਾ
ਹਾਂ ਸ਼ਾਮੀ ਛੇ ਵਜੇ ਰਿਪਰ ਨਹੀਂ ਕਰਦੀ
ਅੱਛਾ ਅੱਛਾ ਠੀਕ ਹੈ ਠੀਕ ਹੈ ਤੁਸੀਂ ਅੱਛਾ ਤੁਸੀਂ ਜਾਂਦੇ ਹੋ ਜਿਮ
ਹਾਂ ਅਸੀਂ ਜਾਂਦੇ ਹਾਂ ਜਿਮ
ਅੱਛਾ ਅੱਛਾ ਚਲੋ ਵਧੀਆ
ਸਵੇਰੇ ਪੰਜ ਵਜੇ ਚਈਦਾ ਤੇ ਸੱਤ ਵਜੇ ਹਜੀਈਦਾ
ਅੱਛਾ ਹਾਂ ਦੋ ਘੰਟੇ ਤੇ ਲੱਗ ਹੀ ਜਾਂਦੇ ਨੇ ਉਹ ਤਾਂ ਹੈ ਹੀ ਆ
ਜੈ ਮੰਡੇ ਨੂੰ ਕੋਈ ਡ ਆਉਂਦਾ ਮੰਡੇ ਨੂੰ ਕੁਛ ਹੋਰ ਕਰਨਾ ਸੰਡੇ ਨੂੰ ਕੁਛ
ਅੱਛਾ ਅੱਛਾ ਠੀਕ ਹੈ, ਠੀਕ ਆ ਠੀਕ। ਅੱਛਾ ਅੱਛਾ।
ਬਸ ਡੱਬੇ ਡੁੱਬੇ ਨੀ ਖਾਈਦੇ ਘਰ ਦੀ ਡਾਈਟ ਲਾਈ ਦੀ।
ਨਹੀਂ, ਉਹ, ਉਹ ਸਭ ਤੋਂ ਵਧੀਆ ਘਰ ਦੀ ਡਾਇਟ ਲਿਆ। ਚੋ ਹੋਰ ਕੀ ਹੋਰ ਵਧੀਆ, ਹੋਰ ਘਰ, ਘਰ ਦੀ। ਘਰ ਦੀ ਚੀਜ਼ ਨਾਲੋਂ, ਕੋਈ ਬੈਸਟ ਨਹੀਂ ਹੈਗੀ। ਵਧੀਆ ਕੋਈ ਚੀਜ਼ ਨੀ ਹੈ ਹੋਰ ਕੀ।
ਸਭ ਤੋਂ ਵਧੀਆ ਕਾਰ ਦਾ ਹੈਗਾ ਡਾਈਟ
ਹਾਂਜੀ ਬਾਜ਼ਾਰ ਚ ਵੀ ਚੱਲ ਜੋ। ਓ ਵੀ ਸਾਰੀਆਂ ਚੀਜ਼ਾਂ ਪਤਾ ਨੀ ਕਿੱਦਾਂ ਬਣਾਈਆਂ ਹੁੰਦੀਆਂ। ਕਿੰਨੇ-ਕਿੰਨੇ ਟਾਈਮ ਦਾ ਤੇਲ ਹੁੰਦਾ ਓਨਾਂ ਦਾ
ਹਾਂ ਵੈਸੇ ਤਾਂ, ਤੱਲੀ ਹੋਈ ਚੀਜ਼ਾਂ ਖਾਓ ਈ ਨਾ।
ਹਾਂ ਸਾਡੇ ਤੇ ਬੋਤ ਘੱਟ ਬਣਦੀ। ਅਸੀਂ ਤੇ ਖਾਂਦੇ ਨੀ ਕੋਈ ਨੀ ਖਾਂਦਾ ਸਾਡੇ ਤੇ ਹਾਂ, ਸਾਡੇ ਦੇ ਬੱਚੇ ਵੀ ਨੀ ਜਾਦਾ ਖਾਂਦੇ।
ਵਧੀਆ ਗੱਲ ਐ ਖਾਣੀ ਵੀ ਨੀ ਚਾਇਦੀ।
ਹਾਂਜੀ-ਹਾਂਜੀ ਓ ਬਣਾਣਾ ਹੁੰਦਾ ਤੇ ਬਸ ਕਾਰੋ ਥੋੜਾ-ਬੋਤਾ ਬਣਾ ਲੈਂਦੇ ਆ। ਬਸ ਹੋਰ ਕੁਛ ਨੀ ਜ਼ਿਆਦਾ ਤੇ
ਬਸ ਐਹੀ ਵਧੀਆ। ਆਪਣਾ-ਆਪਣਾ ਈ ਸ਼ਰੀਰ ਫਿਟ ਰੈੰਦਾ।
ਪਰ ਬੱਚੇ ਕਈ ਬੱਚੇ ਨੀ ਮੰਨਦੇ ਨਾ ਬਾਹਰ ਦੀਆਂ ਚੀਜ਼ਾਂ ਖਾ ਕੇ ਜ਼ਿਆਦਾ ਖੁਸ਼ ਹੁੰਦੇ ਨੇ।
ਅੱਜ-ਕੱਲ ਬਾਹਰ ਦੀ ਚੀਜ਼ਾਂ ਨਾ ਵੀ ਖਾਣ ਬੱਚੇ ਤੇ ਕਾਰ ਐਨਾਂ ਨੇ ਮੈਗੀ ਬਣਾ ਲੈਣੀ ਏ।
ਮੈਗੀ ਹਾਂ। ਓ ਤੇ ਹੈ ਹੀ ਏ। ਮੈਕਰੋਨੀ ਹੋ ਗਈ, ਪਾਸਤਾ ਹੋ ਗਯਾ। ਐ ਸਭ ਚੀਜ਼ਾਂ ਐ ਤੇ ਖਾਣੀ-ਖਾਣੀ ਏ ਨਾ ਓਨਾਂ ਨੇ ਬੱਚਿਆਂ ਨੇ ਇੱਕ-ਦੋ ਦਿਨਾਂ ਬਾਦ ਤੇ
ਹਮ।
ਇਸ ਤੋਂ ਬਿਨਾ ਗੁਜ਼ਾਰਾ ਨੀ ਐ।
ਹੂੰ।
ਚਲੋ ਹਾਂਜੀ ਚਲੋ ਹੋਰ ਪਾਜੀ ਸੁਨਾਓ।
ਹੋਰ ਬਸ, ਵਧੀ ਤੁਸੀਂ ਸੁਨਾਓ।
ਬਸ ਅਸੀਂ ਵੀ ਵਧੀਆ। ਫਸ-ਕਲਾਸ।
ਓ ਹਾਂਜੀ ਮੈਂ ਚਲੋ ਬਸ-ਬਸ ਹੋਰ ਬਸ ਐਹੀ ਗੁਰਦੁਆਰੇ ਓ ਆਏ ਸੀ ਹੁਣ ਮੇਰੀ ਬੇਟੀ ਦਾ ਬਰਡੇ ਆ ਬਸ ਉਹਦੀਆਂ ਤੇਆਰੀਆਂ ਕਰਨੀਆਂ ਨੇ। ਹਾਂ ਹੈ ਤੇ ਮੰਡੇ ਨੂੰ ਏ ਬਸ।
ਬਸ ਤੇਆਰਿਆਂ ਪੈਲੇ ਹੀ ਕਰਨੀਆਂ ਪੈਂਦੀਆਂ।
ਹਾਂਜੀ ਹੋਰ ਕੀ, ਓ ਤੇ ਹੈ ਈ ਐ। ਹਾਂ, ਹਾਂਜੀ। ਹਾਂਜੀ-ਹਾਂਜੀ ਓ ਤੇ ਹੈ। ਓ ਕੈਂਦੀ ਮੈਂ ਬਡੇ ਅੱਜ ਨਾਨੀ ਘਰ ਆਈ ਦੀ ਸੀ। ਕੈੰਦੀ ਮੈਂ ਨਾਨੀ ਘਰ ਕਰਨਾ ਬੱਡੇ। ਮੈਂ ਕੇਹਾ, ਨਾਨੀ ਕਾਰ ਕਰਲੋ।
ਹਾਂ, ਬੱਚਿਆਂ ਦੀ ਖਵਾਹਿਸ਼ ਹੁੰਦੀ ਏ ਬਈ ਨਾਨੀ ਕਾਰ ਕਰਾਂਗਾ ਜਾਂ ਉੱਧਰ ਕਰਾਂਗਾ।
ਹਾਂਜੀ ਓ ਤੇ ਹੈਗੀ ਏ। ਹ
ਬਸ ਐ ਦੋ-ਤਿੰਨ ਦਿਨ ਹੋਰ ਜਾਦਾ ਰੁਕਣ ਨੂੰ ਰਹਿ ਆਂਦੇ ਨੇ।
ਹਾਂਜੀ। ਨਿਕਲ ਗਈ ਉਥੋ।
ਗੁਰਦੁਆਰੇ, ਬਸ ਉਧਰ ਐਇਓ ਗੁਰਦੁਆਰਾ।
ਨਹੀਂ ਹੈ ਨੇ ਹੋਰ ਵੀ ਹੈਗੇ ਗੁਰਦੁਆਰੇ ਤੇ, ਐਧਰ ਹੀ ਸਾਡੇ ਕੋ ਹਰ ਹਰ ਕੋਈ ਵੱਲ ਹੈਗਾ ਇੱਕ, ਇੱਕ ਬਾਬਾ ਸ੍ਰੀ ਚੰਦ ਜੀ ਦਾ ਗੁਰਦੁਆਰਾ ਹੈਗਾ।
ਹਾਂਜੀ।
ਹਾਂਜੀ ਇੱਕ ਇੱਥੇ ਮਿੱਠਾ ਟਵਾਣਾ, ਸਾਡੇ ਐਧਰ ਮਾਡਲ ਟਾਊਨ ਅਗੇ ਜਾ ਕੇ ਕਾ ਮਿੱਠਾ ਟਵਾਣਾ ਕੈਂਦੇ ਨੇ ਓਨੂੰ, ਐ ਸਾਰੇ ਗੁਰਦੁਆਰਿਆਂ ਦੀ ਮਾਨਤਾ ਹੈਗੀ ਐਂ। ਬੜੀ ਬੋਤ ਵਦੀਆ ਗੁਰਦੁਆਰੇ ਨੇ ਸਾਰੇ, ਹਾਂਜੀ-ਹਾਂਜੀ-ਹਾਂਜੀ। ਚਲੋ ਠੀਕ ਐ ਹਾਂਜੀ-ਹਾਂਜੀ ਜ਼ਰੂਰ, ਠੀਕ ਐ ਭਾਜੀ। ਹਾਂਜੀ, ਸਸ ਰੀ ਕਾਲ।